ਓ
ਹਾਂਜੀ।
ਸਾਸਰੀ ਕਾਲ ਜੀ।
ਸਸਰੀ ਕਾਲ ਜੀ ਕੀ ਹਾਲ ਚਾਲ ਨੇ?
ਵਧੀਆ ਜੀ ਤੁਸੀਂ ਸੁਣਾਓ ਤਾਡੇ ਕੀ ਹਾਲ ਨੇ?
ਹੋਰ ਪਰਵਾਰ ਸਭ ਠੀਕ ਐ?
ਹਾਂਜੀ ਸਭ ਠੀਕ ਨੇ ਤੁਸੀਂ ਸੁਣਾਓ ਤੁਹਾਡੇ ਓਦਰ ਸਾਰੇ ਠੀਕ ਨੇ?
ਹਾਂਜ-ਹਾਂਜੀ ਬੋਤ ਵਧੀਆ।
ਅੱਛਾ ਵਧੀਆ ਈ ਹੋਣੇ ਚਾ ਈਦੇ ਨੇ, ਬੜੀ ਚੰਗੀ ਗੱਲ ਹੈ ਜੀ, ਹੋਰ ਸੁਣਾਓ? ਕੀ ਕਰਦੇ ਪਏ ਸੀ?
ਹੋਰ ਬਸ, ਗੁਰਪੂਰਬ ਆਣ ਲੱਗਾ ਏ ਸ਼ਹੀਦੀਗਰਪੁਰਬ ਤੇ, ਸਪਾਈਆਂ-ਸਪੂਈਆਂ ਲੱਗੇ ਤੇ ਆ, ਤੇ ਲੋ ਕੀ ਆਦੇ ਨਾ ਗੁਰਦੁਆਰੇ ਫਿਰ ਰਿਸ਼ਤੇਦਾਰ ਘਰ ਆ ਜਾਂਦੇ ਨਾਲ ਈ ਗੁਰਦੁਆਰਾ ਐ। ਸਾਡੇ ਘਰ ਦੇ ਨਾ, ਹਾਂਜੀ
ਅੱਛਾ ਸਫਾਈਆਂ ਲੱਗੇ ਦੇਓ।
ਹਾਂਜੀ।
ਆਂ ਸਫ਼ਾਈ ਤੇ ਕਰਨਾ ਜ਼ਰੂਰੀ ਵੀ ਏ।
ਹੂੰ
ਐ ਤੇ ਸਈ ਗੱਲ ਕਰਦੇ ਓ ਨਾਲ ਗੁਰਦੁਆਰਾ ਪੈਂਦਾ ਐ। ਗੁਰਪੁਰਬ ਤੇ ਆਦੇ ਹੋਣਗੇ- ਆਦੇ ਹੋਣਗੇ ਤੁਆਡੇ ਘਰ ਵੀ।
ਹਾਂਜੀ-ਹਾਂਜੀ।
ਹੂੰ ਰੀਸ਼ਤੇਦਾਰ ਤੇ ਆ ਈ ਜਾਂਦੇ ਨੇ।
ਬਿਲਕੁਲ ਸਈ ਕੈ ਰਏ ਓ ਨਈ ਸਫ਼ਾਈ ਤੇ ਉਂਝ ਵੀ ਕਰਨੀ ਚਾਈਦੀ ਏ, ਬ ਗੁਰੂ ਅਗਰ ਗੁਰਪੁਰਬ ਜ਼ਰੂਰੀ ਕੇ ਨਈ ਗੁਰਪੂਰਬ ਕਰਕੇ ਉਂਜ ਸਫਾਈ ਤੇ ਹੋਣਾ ਬਹੁਤ ਜ਼ਰੂਰੀ ਜੇ ਜੀਥੇ ਤੁਸੀਂ ਰੋਜ਼ੀ-ਰੋਟੀ ਖਾਣੀ ਐ। ਘਰ ਏ, ਤੁਹਾਡਾ ਪਖਾਨਾ ਏ, ਤੇ ਤੁਆਡਾ ਔਫਿਸ ਏ, ਕਿਉਂ ਕੀ ਜੀਥੇ ਸਫ਼ਾਈ ਹੋ ਗਈ ਓਥੇ ਈ ਬਰਕਤ ਹੈਗੀ ਐ। ਮੇਰਾ ਆਪਣਾ ਮੰਨ ਐ ਬਈ ਏ ਚੀਜ਼ ਜੀਥੇ ਸਫਾਈ ਓਥੇ ਈ ਬਰਕਤ ਐ।
ਤੁਆਡਾ ਅਪਣਾ ਮੰਨਣਾ ਨੀ, ਤੁਆਡਾ ਅਪਣਾ ਮੰਨਣਾ ਨੀ ਹੈ ਈ ਆਈ ਓ ਗੱਲ ਏ। ਸਫ਼ਾਈ ਜੀਥੇ ਹੈਗੀ ਆ ਓਥੇ ਬਰਕਤ ਹੈਗੀ ਐ, ਹੁਣ ਅਸੀਂ ਆਪਣਾ ਘਰ ਈ ਐ ਅਸੀਂ ਅਗਰ ਆਪਣੇ ਰਹਿਣ ਵਾਲੀ ਜਗ੍ਹਾ ਈ ਨੀ ਸਾਫ਼ ਰੱਖਾਂਗੇ, ਤੇ ਓਦਾ ਕੀ ਫਾਈਦਾ। ਅਸੀਂ ਤੇ ਕੀਤੇ ਪਸੂ ਪਕਸ਼ੀਆਂ ਨਾਲ ਵੀ ਘੱਟ ਨੀ, ਜੇੜੇ ਪਸ਼ੂ ਵੀ ਹੁੰਦੇ ਨਾ ਕੁ ਕੁੱਤਾ ਵੀ ਹੁੰਦਾ ਕੈਂਦਾ ਕੀ ਅਪਣੀ ਪੁੂਛਾ ਨਾਲ ਆਪਣੀ ਜਗਾ ਸਾਫ਼ ਕਰਕੇ ਬੈਂਦਾ। ਤੇ, ਹੁਣ ਅਗਰ ਅਸ ਅਸੀਂ ਆ, ਅਸੀਂ ਅਗਰ ਅਸੀਂ ਕਿੱਥੇ ਬਹਿ ਰਹੇ ਹਾਂ, ਅਸੀਂ ਕਿੱਥੇ ਰਹਿ ਰਹੇ ਹਾਂ, ਰੱਬ ਜਿਨੇ ਸਾਨੂੰ ਸੁੱਖ ਨਾਲ, ਛੱਤ ਦਿੱਤੀ ਦੀ ਪੀ ਐ ਅਗਰ ਉਹਦਾ ਹੀ ਅਸੀਂ, ਅਹ ਕੰਮ ਦਿੱਤ ਤਾ ਦਾ, ਅਗਰ ਓਦਦਾ ਈ ਅਸੀਂ ਮਾਣ ਸਤਿਕਾਰ ਨਹੀਂ ਕਰਦੇ, ਤੇ ਅਗਰ ਉੱਥੇ ਹੀ ਅਸੀਂ ਗੰਦ ਪਾਇਆ ਪਿਆ, ਉੱਥੇ ਹੀ ਅਸੀਂ ਸਫਾਈ ਨੀ ਰੱਖੀ ਪੀ ਤੇ, ਫਿਰ ਕੀ-ਕੀ ਬਰਕਤ ਪੈਣੀ ਸਾਡੇ ਕੰਮ ਕਾਰ ਚ। ਕੇ ਨਈ।
ਹਾਂਜੀ, ਠੀਕ ਕਹਿ ਰਹੇ ਓ, ਸੈਕਿੰਡ ਮੈਂ- ਮੈ ਇੱਕ ਗੱਲ ਹੋਰ ਕਹਿ ਰਿਹਾ ਸੀ। ਤੇ ਸਫ਼ਾਈ ਨਾ ਅਗਰ ਤੁਹਾਡੇ ਘਰ ਹੋਏਗੀ, ਤੇ ਤੁਹਾਡੇ ਘਰ ਦੀ ਬਿਮਾਰੀਆਂ ਵੀ ਤੁਹਾਡੇ ਘਰ ਤੋਂ ਦੂਰ ਰਹਿਣਗੀਆਂ, ਹੁਣ ਜਿੱਦਾਂ ਤੁਸੀਂ ਦੇਖ ਦੇਖੋ ਬਈ ਜਿਵੇਂ ਕੋਈ ਬਰਸਾਤ ਵਗੈਰਾ ਆਈ ਐ, ਯਾ ਕੁਛ- ਅਗਰ ਕੋਈ-ਕੋਈ ਵੀ ਪਾਨੀ ਨੰਗਾ ਪਿਆ ਰਿਹਾ ਨਾ, ਉਸ ਕੁਛ ਟਾਈਮ ਬਾਅਦ ਨਾ, ਕੁਛ ਦਿਨਾਂ ਬਾਅਦ ਉਹਦੇ ਅੰਦਰ ਆਟੋਮੈਟਿਕਲੀ ਨਾ ਮੱਛਰ ਪੈਦਾ ਹੋ ਜਾਣਗੇ, ਉਹ ਜੇੜਾ ਮੱਛ ਮੱਛਰ ਪੈਦਾ ਹੋਏਗਾ ਨਾ, ਉਹਨੂੰ ਡੇਂਗੂ ਕਹਿੰਦੇ ਨੇ। ਕਹਿ-ਕਹਿੰਦੇ ਬੀ ਐ, ਜਿਹੜਾ-ਜੇਲਾ ਮੱਛਰ ਐ ਪੈਦਾ ਹੁੰਦਾ ਨਾ, ਤੇ ਇਹ ਨਾ ਮ ਮਤਲਬ ਜਦੋਂ ਉਹ ਲੜਦਾ, ਤੁਹਾਡੇ ਪੈਰਾਂ ਤੋਂ ਲੈਕੇ ਗੋਡੇ ਤਕ ਲੜਦਾ ਐ। ਮਤਲਬ ਕੀ ਐ ਸਪੈਸ਼ਲ ਜਿਹੜਾ ਡੇਂਗੂ ਮੱ ਮੱਛਰ ਨਾ ਬਰਸਾਤਾਂ'ਚ ਜ਼ਿਆਦਾਤਰ ਆਂਦਾ ਇਕ, ਕਿਉਂ ਬਰਸਾਤਾਂ'ਚ ਪਾਣੀ ਪਿਆ ਰਿਹਾ ਨੰਗਾ, ਤੇ ਜ ਜਦੋਂ ਫਿਰ ਉਹ ਮੱਛਰ ਬਣਦੈ, ਉਹ ਫਿਰ ਬੰਦੇ ਨ ਲੜਦੈ ਤੇ, ਐ ਮਤਲਬ ਕਿ ਬਰ ਚਾਰ ਦੌਰਾਨ ਹਮੇਸ਼ਾ ਐ ਧਿਆਨ ਰੱਖੋ ਵੀ, ਕਿਧਰੇ ਪਾਣੀ ਇਕੱਠਾ ਨਾ ਹੋਵੇ, ਬਈ ਐ ਅਗਰ ਇਕੱਠਾ ਹੁੰਦਾ ਐ, ਤੇ ਬਿਮਾਰੀਆਂ ਲੱਗ
ਅਂ, ਹਾਂ, ਐ ਤੇ ਗੱਲ ਸਹੀ ਕਰਦੇ ਪਏ ਤੁਸੀਂ, ਜਿਹੜਾ ਤੁਸੀਂ ਬਰਸਾਤ ਤੇ ਪਾਣੀ ਦੱਸ ਰਹੇ ਹੋ, ਅਰੇ ਬਰਸਾਤ ਦਾ ਤੇ ਚਲੋ ਹੋ ਜਾਂਦਾ, ਉੱਧਰ ਤੇ ਹੁੰਦਾ ਹੀ, ਹੁੰਦੈ ਛਰ ਇਕੱਠਾ, ਤੇ ਅਗਰ ਅਸ ਈਵਨ ਕੋਈ ਪਾਣੀ ਦੀ ਬਾਲਟੀ ਏ, ਬਾਲਟੀ'ਚ ਪਾਣੀ ਪਿਆ- ਪਿਆ -ਪਿਆ ਹੀ ਰਹਿ ਗਿਆ। ਉਹਨੂੰ ਹਫ਼ਤਾ ਹੋਗਿਆ ਮੰਨਲੋ, ਉਹਦੇ ਅੰਦਰ ਨਾ ਮੱਛਰ ਵਾਕਈ ਪੈਦਾ ਹੋ ਜਾਂਦੇ ਨੇ। ਜਿਦ ਨਾਲ ਵਾਕਈ ਬੜੀ, ਗੰਭੀਰ ਬਿਮਾਰੀਆਂ ਹੋ ਜਾਂਦੀਆਂ ਕਈ ਵਾਰੀ, ਡੇਂਗੂ ਤੇ ਹੁੰਦਾ ਹੀ ਹੁੰਦੈ। ਕਈ ਵਾਰ ਕੁਛ ਐਸੇ ਜ਼ਹਿਰੀਲੇ ਮੱਛਰ ਪੈਦਾ ਹੋ ਜਾਂਦੇ ਨੇ ਜਿਨ੍ਹਾਂ ਦੇ ਕੱਟਣ ਨਾਲ ਸਾਰੀ ਬੋਡੀ ਤੇ ਇਨਫੈਕਸ਼ਨ ਤੱਕ ਹੋ ਜਾਂਦਾ। ਤੇ, ਇਸ ਕਰਕੇ ਸਾਨੂੰ ਵਾਕਈ'ਚ ਸਾਫ਼-ਸਫਾਈ ਦਾ ਤਾ ਦੇਖੋ ਬੜਾ ਧਿਆਨ ਰੱਖ ਹੋਣਾ ਚਾਹੀਦਾ, ਪਾਣੀ ਕਿੱਥੇ ਇਕੱਠਾ ਨੀ ਹੋਣਾ ਦੇਣ ਚਾਹੀਦਾ, ਐ ਤੇ ਸਹੀ ਗੱਲ ਕਰਦੇ ਪਿਓ ਤੁਸੀਂ। ਪਾਣੀ ਦਾ ਤੇ ਖ਼ਾਸ ਕਰਕੇ, ਸੁੱਕੀ-ਸਫ਼ਾਈ ਵੀ ਕਰਨੀ ਚਾਹੀਦੀ ਐ?
ਇਸੇ ਤਰ੍ਹਾਂ, ਘਰ ਦੇ ਹਰ ਕੋਨੇ ਦੇ ਅੰਦਰ ਸਫ਼ਾਈ ਕਰਨਾ ਬੋਤ ਜ਼ਰੂਰੀ ਏ।
ਹਾਂਜੀ।
ਹਾਂ, ਅਗਰ ਤੁਸੀਂ ਸਫਾਈ ਕਰੋਗੇ, ਤੇ ਮਤਲਬ ਕਿ ਤੁਸੀਂ ਸਵਸਥ ਰਹੋਗੇ, ਬਿਮਾਰੀਆਂ ਦੂਰ ਰੋ ਗੇ, ਹਾਂ ਤੇ ਹਾਂਜੀ। ਜੀ, ਹੁਣ ਕਈ ਲੋਕ ਬਾਹਰ ਜਾਂਦੇ ਨੇ- ਲਾਇਕ ਪਹਾੜਾਂ ਚ ਜਾਂਦੇ ਨੇ ਕਿਤੇ ਜਾਂਦੇ ਨੇ ਉੱਥੇ ਵੀ ਮਤਲਬ ਕਿ ਗੰਦਗੀ ਪਾਉਣਾ ਉਹ ਮਤਲਬ ਕਿ ਪਹਾੜੀ ਇਲਾਕੇ ਵੀ ਸਾਫ਼ ਸੁਥਰੇ ਨੇ ਇੱਧਰ ਲੋਕ ਜ ਉੱਥੇ ਗੰਦਗੀ ਪਾਉਂਦੇ ਨੇ, ਪਰ ਉੱਥੇ ਜਾ ਕੇ ਗੰਦਗੀ ਨਹੀਂ ਪਾਣੀ ਚਾਈਦੀ ਉਹਨਾਂ ਨੂੰ ਚਾਈਦਾ ਵੀ ਸਾਫ਼ ਸਫਾਈ ਦਾ ਧਿਆਨ ਰੱਖਣ ਚਾਹੇ ਉਹ ਬਾਰ ਵੀ ਆਏ ਨੇ
ਹ
ਜੇੜਾ ਬੰਦਾ ਸਾਫ਼ ਸਫ਼ਾਈ ਰੱਖਦਾ ਹੈ ਨਾ ਉਹਨੂੰ ਰੱਖਣੀ ਚਾਈਦੀ ਮਤਲਬ ਕਿ ਇਹ ਚੀਜ਼ ਬੋਤ ਜ਼ਰੂਰੀ ਹੈ
ਐਹ ਗੱਲ ਤੇ ਬਿਲਕੁਲ ਤੁਸੀਂ ਸੋਆ ਨਾਟਾ ਤੇ ਸਹੀ ਕਹੀ ਏ ਕੀ ਤੁਸੀਂ ਜੇੜੀ ਗੱਲ ਕੀਤੀ ਹੈ ਕਿ ਲੋਕੀ ਜਾਂਦੇ ਨੇ ਬਾਰ ਹੁਣ ਆਪਣਾ ਘਰ ਤੇ ਸਾਫ਼ ਹੈ ਜੀ ਤੇ ਅ ਤੇ ਬਾਰ ਆਇਆ ਦੀ ਦੀ ਸਾਨੂੰ ਕੀ ਲੈਣਾ ਨਾ ਕਿਥੇ ਸਫ਼ਾਈ ਕਰੀਓ ਹੁਣ ਇੱਧਰ ਕਰਨੀ ਅਸੀਂ ਸਫ਼ਾਈ ਨਹੀਂ ਬਾਕੀ ਸਾਡੀ ਇਮੇਜ ਦਾ ਵੀ ਇਫੈਕਟ ਪੈਂਦਾ ਅਗਰ ਅਸੀਂ ਤੇ ਗਾਹ ਪਾ ਕੇ ਆਂਦੇ ਹਾਂ ਨਾ ਅਗਰ ਕਿੱਥੇ ਅਸੀਂ ਗੰਦ ਫੈਲਾ ਕੇ ਆਂਦੇ ਹਾਂ ਤੇ ਇਹ ਸਾਰੀ ਉਹਨਾਂ ਦੇ ਦੇ ਹੋਟਲ ਵਗੈਰਾ ਇਸ ਤੇ ਅੱਜ ਕੱਲ ਸਫ਼ਾਈ ਰੱਖਦੇ ਨੇ ਤੁਸੀਂ ਅਗਰ ਰੂਮ ਤੋਂ ਨਿਕਲੇ ਉਹ ਤੇ ਕੋਈ ਅੱਛਾ ਹੋਟਲ ਹੋਏਗਾ ਨਾ ਤੇ ਤੁਹਾਡੀ ਚਾਦਰ ਵਗੈਰਾ ਨਾਲੇ ਚੇਂਜ ਕਰ ਦੇਣਗੇ ਤਾਡੇ ਰੂਮ ਦੇ ਪ੍ਰੋਪਰ ਸਫ਼ਾਈ ਕਰਨਗੇ ਝਾੜੂ ਪੋਚਾ ਲਗਾਣਗੇ ਦੂਜੇ ਨੂੰ ਦੇਣ ਤੋਂ ਪੈਲਾਂ ਜੇੜਾ ਕੋਈ ਅੱਛਾ ਹੋਏਗਾ ਤੇ ਅਗਰ ਤੁਸੀਂ ਇਹ ਸੋਚਦੇ ਹੋ ਕਿ ਉੱਥੇ ਅਸੀਂ ਗੰਦ ਪਾ ਕੇ ਆ ਜਾਈਏ ਕੋਈ ਇਫੈਕਟ ਨਹੀਂ ਪੈਂਦਾ ਦੇਖੋ ਹੁਣ ਅਸੀਂ ਗਏ ਹਾਂ ਕਿੱਥੇ ਅਸੀਂ ਉੱਧਰ ਗੰਦ ਪਾ ਕੇ ਆ ਗਏ ਹ ਸਾਡਾ ਪੂਰਾ ਆਈਡੈਂਟਿਟੀ ਪ੍ਰੂਫ ਲੱਗਦਾ ਅੱਜ ਕੱਲ ਕੇ ਆਈ ਡੀ ਲੱਗਦੀ ਹੈ ਪੂਰੀ ਪ੍ਰੋਪਰ ਸਾਡੀ ਜਗ੍ਹਾ ਦਾ ਨਾਮ ਲਿਖਿਆ ਜਾਂਦਾ ਓਧਰ ਕਿ ਅਸੀਂ ਕਿੱਥੋਂ ਦੀ ਬੰਦਾ ਹੈ ਤੇ ਏਦਾਂ ਕੀ ਹੁੰਦਾ ਹੈ ਕਿ ਅਗਰ ਕੋਈ ਬੰਦਾ ਬਹੁਤ ਹੀ ਜ਼ਿਆਦਾ ਨੁਕਸਾਨ ਕਰਕੇ ਆ ਗਿਆ ਕਿਸੇ ਜਗ੍ਹਾ ਦੀ ਤੋੜ ਫੋੜ ਵੀ ਕਰ ਆਂਦੇ ਨੇ ਕਈ ਲੋਕ ਕਿਤੇ ਇੰਨੇ ਸ਼ਰਾਰਤੀ ਹੁੰਦੇ ਨੇ ਕਿ ਸਾਨੂੰ ਕੀਲੈਣਾ ਦੇਣਾ ਹੁੰਦਾ ਖ਼ਰਾਬ ਹੁੰਦੇ ਆ ਨੂੰ ਤੋੜੋ ਨੂੰ ਤੋੜੋ ਕਈ ਲੋਕੀ ਐਵੇਂ ਵੀ ਹੁੰਦੇ ਨੇ ਕਿ ਜਾਣ ਬੂਝ ਕੇ ਮੈਟੀਰੀਅਲ ਵੀ ਤੋੜ ਆਂਦੇ ਨੇ ਕਈਆਂ ਦਾ ਤੇ ਸੋਜਨ ਸਾਡਾ ਥੋੜ੍ਹਾ ਨਾ ਨੁਕਸਾਨ ਹੈ ਪਰ ਉਹ ਉੱਪਰ ਵਾਲਾ ਪ੍ਰਮਾਤਮਾ ਤੇ ਦੇਖ ਰਿਹਾ ਤੇ ਉਹਨਾਂ ਦਾ ਨੁਕਸਾਨ ਵੀ ਹੋ ਹੀ ਜਾਣਾ ਕਿਸੇ ਨਾ ਕਿਸੇ ਦਿਨ ਐਸ ਚੀਜ਼ ਨੂੰ ਲੈ ਕੇ ਤੇ ਬਾਕੀ ਇੱਕ ਦੂਜਾ ਸਾਡੀ ਕਿ ਹੋਟਲ ਇਮੇਜ ਸਾਡੀ ਉਧਰ ਡਾਊਨ ਹੋ ਜਾਂਦੀ ਹੈ ਅਗਰ ਕਿਸੇ ਸ਼ਹਿਰ ਦਾ ਨਾਮ ਆ ਗਿਆ ਨਾ ਤੇ ਅਗਲਾ ਪਰਸਨ ਓਲੇ ਸ਼ਹਿਰ ਤੋਂ ਉੱਠ ਕੇ ਆ ਗਿਆ ਤੇ ਉਹਨੂੰ ਕਮਰਾ ਮਿਲਣਾ ਔਖਾ ਹੋ ਜਾਂਦਾ ਉੱਧਰ
ਹਾਂਜੀ ਮੈਂ ਇਸ ਤਰ੍ਹਾਂ ਹੀ ਨਾ ਪਹਾੜੀ ਇਲਾਕੇ ਚ ਗਿਆ ਸੀਗਾ ਸੀ ਕਿਸੀ ਤੇ ਉੱਥੇ ਹਲਕਾ ਜਿਹਾ ਨਾ ਮਤਲਬ ਕਿ ਜਾਮ ਲੱਗ ਗਿਆ ਸੀ ਥੋੜ੍ਹਾ ਜਿਹਾ ਹੈ ਪਹਾੜੀ ਇਲਾਕੇ ਚ ਤੇ ਆਪਣਾ ਇੱਕ ਮੇਰੇ ਅੱਗੇ ਕਾਰ ਸੀ ਉੱਥੇ ਬੈਠੇ ਸਨ ਸਾਰੀ ਫੈਮਲੀ ਬੈਠੇ ਸੀ ਆਪਣਾ ਤੇ ਨਾ ਉਹ ਮਤਲਬ ਕਿ ਕੁੱਛ ਖਾਵਣ ਗੰਧ ਬਾਰ ਸੁੱਟਣ ਮੈਂ ਇੱਕ ਵਾਰੀ ਇਗਨੋਰ ਮਾਰਿਆ ਦੋ ਵਾਰੀ ਮਾਰਿਆ ਤੀਸਰੀ ਵਾਰੀ ਮੈਂ ਨਾ ਕਾਰ ਚ ਉਤਰੇਆ ਸਿੱਧਾ ਉਹਨਾ ਕੋਲ ਚਲੇ ਗਿਆ ਪੋਲੋਥੀਨ ਦਿੱਤਾ ਉਹਨਾਂ ਨੂੰ ਮਗਰ ਦੇਖੋ ਬਈ ਗੰਦ ਨਾ ਪਾਓ ਤੁਸੀਂਐ ਪੋਲੋਥੀਨ ਪਕੜੋ ਇਹ ਸਾਰਾ ਗੰਦ ਚੁੱਕ ਕੇ ਪੋਲੋਥੀਨ ਚ ਰੱਖੋ ਜਦੋਂ ਤੁਸੀਂ ਉੱਥੇ ਪਹੁੰਚੋ ਡਸਟਬਿਨ 'ਤੇ ਗੇਰ ਰਿਹਾ ਵੀ ਤੁਹਾਡਾ ਆਪਣਾ ਤੁਸੀਂ ਘੁੰਮਣ ਆ ਤੁਸੀਂ ਆਪ ਹੀ ਘੁੰਮਣਾ ਸਫ਼ਾਈ ਰੱਖੋ ਮਤਲਬ ਕਿ ਮੈਂ ਉਸ ਗਾਰ ਨੂੰ ਰੋਕ ਕੇ, ਟੋਕ ਤਾ ਸੀ ਉਹਨਾਂ ਨੂੰ ਮਤਲਬ ਕਿ ਅਗਰ ਤੁਸੀਂ ਆਪ ਹੀ ਮਤਲਬ ਜਾਗਰੂਕ- ਹੋਓਗੇ ਨਾ ਕੋਈ ਬੰਦਾ ਗੰਦ ਪਾ ਰਿਹਾ, ਤੁਸੀਂ ਉਹਨੂੰ ਟੋਕ ਦੋਗੇ ਇਹਦੇ 'ਚ ਬੜਾ ਫਰਕ ਪੈਂਦਾ
ਚਲੋ ਇਹ ਗੱਲ ਤਾਂ ਤੁਹਾਡੀ ਸਹੀ ਏ, ਕਿ ਤੁਸੀਂ ਟੋਕ ਦਿੱਤਾ ਹੁਣ ਅੱਗੇ ਵਾਲਾ ਪਰਸਨ ਸਮਝਦਾਰ ਏ ਪੜ੍ਹਿਆ ਲਿਖਿਆ ਏ ਤਾਂ ਵੀ ਉਹ ਐਵੇਂ ਜਿਹੀ ਹਰਕਤਾਂ ਕਰਦਾ ਪਿਆ ਤੇ ਤੁਸੀਂ ਟੋਕ ਦਿੱਤਾ ਤੇ ਉਹਨੂੰ ਕਿਤੇ ਨਾ ਕਿਤੇ ਸ਼ਰਮ ਆ ਜਾਏਗੀ ਕੀ ਤੇ ਉਹ ਇਹ ਚੀਜ਼ਾਂ ਕਰ ਲੇਗਾ ਤੁਹਾਡੇ ਸਾਹਮਣੇ ਤੇ ਤੇ ਲੇਕਿਨ ਅਗਰ ਅੱਗੇ ਵਾਲਾ ਪਰਸਨ ਹੀ ਇੰਨਾ ਬੇਕਾਰ ਨਿਕਲ ਆਇਆ ਜੇ ਤੁਸੀਂ ਟੋਕ ਦਿੱਤੀ ਤ ਤੇ ਤੁਹਾਡੇ ਗੱਲ ਲੜਾਈ ਪੈ ਗਈ ਐਵੇਂ ਦੀ ਗੱਲਾਂ ਕਰਨ ਏਦਾਂ ਵੀ ਹੁੰਦੇ ਆ ਕੇਸਿਸ, ਕਿ ਤੁਸੀਂ ਕਿਸ ਕਿਸੀ ਚੀਜ਼ ਤੋਂ ਕਿਸੇ ਨੂੰ ਟੋਕ, ਅੱਜ ਕੱਲ ਦਾ ਜ਼ਮਾਨਾ ਨਹੀਂ ਕਿਸੇ ਨੂੰ ਟੋਕਣ ਦਾ ਵੀ, ਤੁਸੀਂ ਕਿਸੇ ਚੀਜ਼ ਤੋਂ ਕਿਸੇ ਨੂੰ ਟੋਕ ਦਿੱਤਾ, ਤੇ ਉਹ ਲੜਾਈ ਹੋ ਜਾਂਦੀ ਹੈ ਅੱਜ ਕੱਲ ਐ ਤੂੰ ਕੋਣ ਹੁੰਦਾ ਕਹਿਣ ਵਾਲਾ
ਕੁਛ ਵੀ ਬੰਦੇ ਬੰਦੇ ਨੂੰ ਵੇਖ ਲੜਾਈ ਹੁੰਦੀ ਹੁੰਦੀ ਐ, ਜਿੜਾ ਬੰਦਾ ਆਪਣੇ ਆਪ ਨੂੰ ਸਟਰੋਂਗ ਮੰਨਦਾ ਹੋਏਗਾ ਨਾ ਜੀ ਤੇ ਉਹ ਹਮੇਸ਼ਾ ਹੇਸ਼ ਤਾਂ ਬੰਦਾ ਨਾ ਕਮਜ਼ੋਰ 'ਤੇ ਹੱਥ ਚਕਦਾ ਐ
ਹੂ
ਇਹ ਕਾਨੂੰਨ ਹੈਗਾ, ਕੋਈ ਵੀ ਬੰਦਾ ਕਮਜ਼ੋਰ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਆਪਨੇ ਤੋ ਵੱਡੇ ਨੂੰ ਦਬਾਕੇ ਕੁਛ ਨੀ ਕਰਦਾ ਕਦੇ ਵੀ
ਚਲੋ ਉਹ ਤੇ ਗੱਲ ਅਲੱਗ ਏ, ਮੈਂ ਉਝ ਗੱਲ ਕਰ ਰਹੀ ਹਾਂ ਕਿ ਅਗਰ ਕੋਈ ਬੰਦਾ ਇਜ ਜਨਰਲੀ ਤੁਸੀਂ ਐ ਕੰਮ ਕੀਤਾ ਬਹੁਤ ਅੱਛੀ ਗੱਲ ਏ ਹੁਣ ਅੱਗੇ ਦਾ ਪਰਸਨ ਸਮਝਦਾਰ ਸੀ ਉਹਨੇ ਚਲੋ ਸਹੀ ਰਿਐਕਟ ਕੀਤਾ ਤੁਹਾਡੇ ਨਾਲ, ਔ ਐ ਹੀ ਅੱਗੇ ਵਾਲਾ ਬੰਦਾ ਮੂੰਰੱਖ ਹੋਵੇ, ਉਹਨੂੰ ਮਤਲਬ ਦੇਲੇ ਦੀ ਅਕਲ ਨਾ ਹੋਵੇ ਹੋਵੇ, ਤੇ ਉਹ ਬੰਦਾ ਨਾ ਹੀ ਪੜ੍ਹਿਆ ਲਿਖਿਆ ਹੋਵੇ ਨਾ ਉਹਦੇ ਚ ਸੈਂੰਸ ਹੋਏ ਕਿਸੇ ਤਰੀਕੇ ਦੀ, ਤੇ ਉਹ ਤੁਹਾਨੂੰ ਗੰਦੇ ਤਰੀਕੇ ਟਰੀਟ ਕਰੇ ਉੱਧਰ ਤੇ ਲੜਾਈ ਹੋ ਗਈ ਨਾ ਫਿਰ ਐ ਬੰਦਾ, ਬੰਦੇ ਮਤਲ
ਤੁਸੀਂ ਨਿਮਾਣੇੇ ਬਣ ਕੇ ਗੰਦ ਆਪ ਚੁੱਕਦੇ ਹੋ
ਹਾਂ ਉਹ ਅਲੱਗ ਗੱਲ ਐ, ਵੇ ਆਫ ਟੋਕਿੰਗ ਦਾ ਅਲੱਗ ਹਿਸਾਬ ਐ ਹਾਂ
ਆਪਣੇ ਅੰਦਰ ਨਿਮਰਤਾ ਰੱਖੋ, ਉਹ ਤੁਹਾਡੇ ਨੀ ਮੰਨਦਾ ਗੱਲ ਤੁਸੀਂ ਆਪ ਚੁੱਕ ਦੋ ਔਦੇ ਸਾਹਮਣੇ, ਲੈ ਮੈਂ ਚੁੱਕ ਦੇਨਾ ਕੋਈ ਗੱਲ ਨੀ ਤੂੰ ਸੱਚਾ ਐ, ਕੋਈ ਗੱਲ ਨੀ ਮੈਂ ਉਹਨੂੰ ਉਸ ਟਾਈਮ ਸ਼ਰਮ ਤੇ ਆਏਗੀ ਨਾ, ਇਸ ਗੱਲ ਤੇ ਲੜੇਗਾ ਉਹ
ਹਾਂ ਇਹ ਤੇ ਗੱਲ ਹੈਗੀ, ਉਹੀ ਉਹਨੂੰ ਟੈਕਲ ਕਿਵੇਂ ਕਰਨਾ ਮੈਂ ਉਹੀ ਗੱਲ ਦੀ ਗੱਲ ਕਰਦੀ ਪਈ ਸੀ, ਕੀ ਹਾਂ ਮੈਂ ਉਹੀ ਕਹਿ ਰਹੀ ਸੀ ਕਿ, ਅਗਰ ਤੁਸੀਂ ਚਲੋ ਕਰ ਦਿੱਤੀ ਹੈ ਗੱਲ ਅੱਗੇ ਵਾਲ ਤੇ ਹਾਂ ਇਹ ਚੀਜ਼ਾਂ ਕਰਕੇ ਹੋ ਸਕਦਾ, ਮੈਂ
ਹੂ, ਹਰ ਚੀਜ਼ ਬੰਦੇ ਦੇ ਆਪਣੇ ਅੰਦਰ ਹੈਗੀ ਹੈ, ਉਹ ਅਗਰ ਗਲਤ ਬੰਦੇ ਨਿਮਰਤਾ ਨਾਲ ਬੋਲੇਗਾ ਨਾ ਉਹ ਉਹ ਵੀ ਗਲ ਤੁਹਾਡੀ ਮੰਨ ਲੇਗਾ ਅਗਰ ਤੁਸੀਂ ਉਹ ਤੁਹਾਨੂੰ ਗਲਤ ਬੋਲਦੇ ਹੋ ਤੁਸੀਂ ਉਹਦੇ ਸਾਹਮਣੇ ਆਪਣੀ ਨ ਮਰਤਾ ਚ ਕੋ, ਨੀ ਮੈਂ ਚੁੱਕ ਦਿੰਦਾ ਜੀ ਕੋਈ ਗੱਲ ਨਹੀਂ, ਉਹ ਫਿਰ ਉਹਨੂੰ ਸ਼ਰਮ ਆਏਗੀ
ਉਹੀ ਗੱਲ ਆ ਗਈ ਨਾ, ਵੇ ਆਫ ਟੋਕਿੰਗ ਦੇ ਆ ਗਏ ਬਈ ਸਾਡਾ ਵੇਫ ਟੋਕ ਕਿਵੇਂ ਕਿਸੀ ਪਰਸਨ ਨਾਲ ਕਿਵੇਂ ਜਾਏ, ਠੀਕ ਹੈ ਤੁਹਾਡੀ ਗੱਲ। ਅੱਛੀ ਲੱਗੀ ਹੈ ਮੈਨੂੰ ਇਹ ਗੱਲ, ਹੋਰ ਬਾਕੀ- ਵਾਕੀ ਤੇ ਸਫ਼ਾਈ ਤੇ ਦੇਖੋ ਰੱਖਣੀ ਚਾਹੀਦੀ ਹੈ ਆਪਣਾ ਘਰ ਹੋਵੇ, ਬਾਹਰ ਹੋ ਗਏ ਏ ਕਿੱਥੇ ਠੀਕ ਹੈ ਹੁਣ ਦੇਖੋ ਸਰਕਾਰ ਨੇ ਵੀ ਕਿੰਨੀ ਯੋਜਨਾਵਾਂ ਬਣਾ ਦਿੱਤੀਆਂ ਜਿਵੇ ਹੁਣ ਪਹਿਲੇ ਕਦੀ ਹੁੰਦੇ ਸੀ ਕੂੜੇ ਆਲੇ ਆਉਂਦੇ ਸੀ। ਅੱਜ ਕੱਲ ਹਰ ਜਗਾ ਤੇ ਕੂੜੇ ਆਲੇ ਆਂਦੇ ਨੇ, ਬਾਰਲੇ ਸ਼ਹਿਰਾਂ ਚ ਤੇ ਚਲੋ ਕਾਫ਼ੀ ਟਾਈਮ ਪਹਿਲੇ ਦਾ ਈ ਹੋ ਗਿਆ ਏ ਚੀਜ਼, ਤੇ ਹੁਣ ਤੇ ਚਲੋ ਇੰਡੀਆ
ਬਾਖੀ ਤੁਸੀ ਹੁਣ ਅਪਣੇ ਆਸ- ਪਾਸ ਸਫ਼ਾਈ ਰੱਖੋ, ਨਾ ਕਿਸੇ ਨੂੰ ਗਂਦ ਪਾਉਣ ਦਿਓ, ਨਾ ਪਾਓ। ਬਾਕੀ ਤੁਹਾਡੇ ਨਾਲ ਗੱਲ ਕਰ ਬੋਤ ਅੱਛਾ ਲੱਗਿਆ ਸਫਾਈ ਦੇ ਉੱਪਰ।
ਗਲ ਠੀ ਏ ਤੁਹਾਡੀ, ਮੈਨੂੰ ਵੀ ਬੋਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਚਲੋ ਫੇਰ ਠੀਕ ਏ ਜੀ ਓਕੇ। ਫੇਰ ਕਰਾਂਗੇ ਤੁਹਾਨੂੰ ਕੋਲ। ਓਕੇ ਜੀ, ਬਾਏ ਜੀ, ਵੈਲਕਮ ਜੀ।